ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਔ।
ਵਧੀਆ-ਵਧੀਆ ਤੁਸੀਂ ਦੱਸੋ ਕਿਵੇਂ ਔ।
ਬਸ ਮੈਂ ਵੀ ਵਧੀਆ।
ਹੋਰ।
ਹੋਰ ਬਸ ਬੈਠਾ ਮੈਂ ਤੁਹਾਨੂੰ ਯਾਦ ਕਰੀ ਜਾਂਦਾ ਸੀਗਾ।
ਚਲੋ ਵਧੀਏ ਅ ਤੁਸੀਂ ਯਾਦ ਕੀਤਾ।
ਹੂ ਤੁਸੀਂ ਤਾਂ ਕਰਦੇ ਨੀ ਮੈਂ ਸੋਚਿਆ ਮੈਂ ਹੀ ਕਰ ਲਾ ਫੇਰ।
ਨਈ-ਨਈ ਮੈਂ ਤੇ ਬਥੇਰਾ ਯਾਦ ਕਰਨੀ ਆਂ।
ਅੱਛਾ।
ਉਸ ਦਿਨ ਲਾਸਟ ਟਾਈਮ ਵੀ ਮੈਂ ਤੁਆਡੇ ਘਾਰ ਆਈ ਸੀ ਤੁਸੀਂ ਮਿਲੇ ਈ ਨੀ ਮੈਨੂੰ।
ਮੈਂ ਕਿੱਥੇ ਸੀਗਾ।
ਤੁਸੀਂ ਕਿੱਥੇ ਗਏ ਦੇ ਸੀ। ਤੁਆਡੀ ਮੰਮੀ ਕੋਲ ਪੁੱਛਿਆ ਸੀ, ਮੰਮੀ ਕਹ ਰੇ ਸੀ ਤੁਹਾਡੇ ਫਰੈਂਡ ਸਰਕਲ ਨਾਲ ਕਿੱਥੇ ਗਏ ਹੋਏ ਨੇ। ਮੈਂ ਕੇਹਾ ਅੱਛਾ।
ਅੱਛਾ-ਅੱਛਾ ਤੁਸੀਂ ਕੋਈ ਕਾਮ ਆਏ ਸੀ ਫੇਰ ਘਾਰ।
ਨਈ ਸਪੈਸ਼ਲੀ ਚਲੋ ਮੈਂ ਸੋਚਿਆ ਤੁਆਨੂੰ ਮਿਲ ਲਈਏ ਤੁਹਾਡੀ ਮੰਮਾ ਨੂੰ ਮਿਲ ਲਈਏ। ਤੁਸੀਂ ਮਿਲੇ ਨੀ ਫੇਰ ਮੰਮਾ ਨੂੰ ਮੇਲ ਕੇ ਫੇਰ ਚਲੀ ਗਈ ਸੀ।
ਫੇਰ ਕੁੱਝ ਖਾਇਆ ਪਿਆ ਸੀ ਘਾਰ ਆ ਕੇ ਯਾ ਏਦਾਂ ਈ ਚਲੇ ਗਏ।
ਨਈ-ਨਈ ਮੰ ਨਈ-ਨਈ ਮੰਮੀ ਨੇ ਚਾਹ ਵਗੈਰਾ ਸਭ ਪਿਆਈ ਸੀ।
ਬਸ ਫੇਰ ਠੀਕ ਏ ਠੀਕ ਏ ਪਤਾ ਨੀ ਯਾਰ ਮੈਂ ਮੈਨੂੰ ਮੇਰੇ ਦੋਸਤ ਲੈ ਜਾਂਦੇ ਏ ਸੋਰੀ ਯਾਰ ਮੈਂ ਮੇਲ ਨੀ ਪਾਇਆ ਤੁਆਨੂੰ।
ਨਈ ਮੈਂ ਸਗੋਂ ਪੁੱਛਿਆ ਸੀ, ਤੁਆਡੇ ਬਾਰੇ ਕਹ ਰੇ ਸੀ ਕਿ ਉ ਅੱਜ ਮਤਲਬ ਤੁਸੀਂ ਕਿੱਥੇ ਆਈ ਯੂਨੀਵਰਸ ਤੋ ਆਏ ਉ ਕਹ ਰੇ ਸੀ ਫਰੈਂਡ ਸਰਕਲ ਸਾਰੇ ਕਹ ਰੇ ਸੀ ਬੜੇ ਦਿਨ ਬਾਅਦ ਆਏ ਹੈਗਾ। ਚਲੋ ਕਿਤੇ ਘੁੰਮ ਫਿਰ ਕੇ ਆਈਏ ਮੈਂ ਕਿਆ ਚਲੋ ਮੈਂ ਕਿਆ ਗਲਤ ਟਾਈਮ ਤੇ ਆ ਗੀ ਮੈਂ ਕਿਆ ਮੈਂ ਵੀ ਬੜੇ ਟਾਈਮ ਤੋਂ ਮਿਲੀ ਨੀ ਸੀ ਤੇ ਮੈਂ ਸੋਚਿਆ ਸੀ ਚਲੋ ਮਿਲਾ ਗੀ ਫੇਰ ਤੁਸੀਂ ਮਿਲੇ ਈ ਨੀ।
ਕੋਈ ਨੀ ਹੁਣ ਅਗਰ ਤੁਸੀਂ ਦੱਸੋ ਤਾਂ ਮੈਂ ਆਜੂਗਾ ਨਈ ਫੇਰ ਤੁਸੀਂ ਆ ਜਾਈੳ ਕੋਈ ਨੀ ਅਸੀਂ ਫੇਰ ਮਿਲ ਲਾਂਗੇ।
ਹਾਂਜੀ-ਹਾਂਜੀ, ਜਦੋਂ-ਜਦੋਂ ਤੁਸੀਂ ਘਰ ਆਓਗੇ ਤਾਂ ਦੱਸ ਦੇਣਾ। ਯਾ ਤੇ ਮੈਂ ਤੁਹਾਨੂੰ ਆਪਣੇ ਘਰ ਈ ਬੁਲਾ ਲਵਾਂਗੀ। ਯਾ ਤੇ ਫੇਰ ਤੁਸੀਂ ਮੈਂ ਆ ਜਾਵਾਂਗੀ।
ਕੋਈ ਨੀ -ਕੋਈ ਨੀ, ਮੈਂ ਆ ਜਾਊਗਾ, ਤੁਸੀਂ ਕਯੋ ਤਕਲੀਫ਼ ਕਰਨੀ ਮੈਂ ਆਜੂਂਗਾ ਤੁਆਡੇ ਘਰ ਐਵੇ ਇੰਨੀ ਗਰਮੀ ਚ ਨਿਕ ਲੋ ਗੇ ਹੋਰ ਖੇ।
ਨਈ-ਨਈ।
ਹ, ਫੇਰ ਤੁਸੀਂ ਮੈਨੂੰ ਕੀ ਖਵਾਓਗੇ।
ਜੋ ਤੁਸੀਂ ਖਾਓਗੇ, ਤੁਆਡਾ ਫੇਵਰੇਟ ਦੱਸੋ ਕੀ ਹੈਗਾ। ਮੈਂ ਉਹੀ ਬਣਾ ਕੇ ਰੱਖਾਂਗੀ।
ਜੋ ਤੁਸੀਂ ਬਣਾਓਗੇ, ਮੈਨੂੰ ਸਭ ਸਵਾਦ ਲੱਗਦਾ। ਮੇਰਾ ਸਭ ਫੇਵਰੇਟ ਈ ਏ।
ਅੱਛਾ-ਅੱਛਾ, ਕੋਈ ਨੀ।
ਹਾਂਜੀ।
ਹੁਣ ਫੇਰ ਏਸ ਵਾਰ ਕੁਛ ਨੇਆ ਈ ਟੇਸਟ ਕਰਾਵਾਂਗੀ।
ਜਿਵੇਂ ਕਿ। ਜਿਵੇਂ ਕਿ ਅੱਛਾ, ਫੇਰ ਤਾਂ ਲੱਗਦਾ ਸਰਪ੍ਰਜ਼ ਮੈਨੂੰ ਜਲਦੀ ਆਉਣਾ ਵ ਪੈਣਾ।
ਜ਼ਰੂਰ-ਜ਼ਰੂਰ
ਹਾਂਜੀ
ਹੋਰ
ਹੋਰਸੀ
ਹੋਰ ਸਭ ਪੜ੍ਹਾਈ ਵਗੈਰਾ ਕਿੱਦਾਂ ਚੱਲ ਰਹੀ ਹੈ।
ਪੜ੍ਹਾਈ ਬੱਸ ਤੁਹਾਨੂੰ ਪਤਾ ਹੀ ਹੈ। ਕੋਲੇਜ ਦੀ ਪੜ੍ਹਾਈ ਕਿੱਦਾਂ ਹੀ ਚੱਲਦੀ ਹੈ। ਬਸ ਵਧੀਆ ਚੱਲੀ ਜਾਂਦੀਏ। ਆਪਣਾ ਘੁੰਮ ਘਮ ਲੈ ਕੇ ਕੇ ਖਾ ਕੇ।
ਪੜ੍ਹਨਾ ਵ ਏਦਾਂ ਤੇ ਅ ਟਾਈਮ ਪਾਸ ਹੀ ਕਰਨਾ।
ਬਸ ਏਦਾਂ ਦਾ ਆਪਣਾ ਹਾਲ ਕਲਾਸ ਚ, ਉਹ ਕੰਟੀਨ ਬੈਠੇ ਰਹੇ ਫਰੈਂਡ
ਕਿ ਬੰਕ ਵਗੈਰਾ ਚੱਲ ਰਿਹਾ।
ਨਹੀਂ, ਬੰਕ ਤਾਂ ਨਹੀਂ ਮਾਸਟਰ ਆਪੇ ਬਾਹਰ ਕੱਢ ਦਿੰਦਾ। ਮਾਸਟਰ ਕਹਿੰਦਾ ਬਾਤ ਹੀ ਕਰਨੀਆਂ। ਮ ਬਾਤ ਕਰਨੀ ਹੈ। ਤੂੰ ਬਾਹਰ ਜਾ ਕੇ ਕਰੋ ਯ ਪਰ ਨਹੀਂ ਕਰਨੀ। ਮੈਂ ਕਿਹਾ, ਠੀਕ ਆ ਸਰ, ਕੋਈ ਗੱਲ ਨੀ, ਬਾਹਰ ਜਾ ਕੇ ਕਰ ਲੈਂਦੇ ਆ। ਆਪਣਾ ਕਿਹੜਾ ਯੂਨੀਵਰਸਿਟੀ ਆਪਣੀ-ਆਪਣੀ ਹੈ। ਯੂਨੀਵਰਸਿਟੀ ਫੀਸ ਭਰੀ ਹੈ।
ਹਾਂਜੀ, ਸਹੀ ਗੱਲ ਹੈ।
ਹੋਰ ਕੇ ਆਪਣਾ ਸਾਰਾ ਦਾ ਸਾਰਾ ਗਰੁੱਪ ਹੀ ਫਿਰ
ਪਾਸ ਲਈ ਹੁੰਦਾ ਹੈਗਾ ਅ। ਅਗਰ ਲੈਕਚਰ ਲੱਗਦੇ ਨੇ ਤੇ ਅ ਮਨ ਹੋਏਗਾ ਤੇ ਜਾਈਏ ਨਹੀਂ ਮਨ ਹੁੰਦਾ।
ਹਾਂ। ਉਹੀ ਤਾਂ ਅ ਸਾਰਾ ਤਾਂ ਜਿਵੇਂ ਅਗਰ ਅਗਰ ਸਾਡੇ ਕਿਸੇ ਫਰੈਂਡ ਜ ਕਿਸੇ ਨੂੰ ਖੜਾ ਕਰਤਾ ਸੀ। ਆਪਾਂ ਸਾਰੇ ਫਿਰ ਬਾਹਰ ਚੱਲ ਜਾਂਦੇ ਹਾਂ। ਅਸੀਂ ਚਾਰ- ਪੰਜ, ਗੰਡੇ ਮੁੰਡੇ ਤੇ ਚਾਰ- ਪੰਜ ਕੁੜੀਆਂ ਹੋਰ ਕੇ ਆਪਣਾ ਇੱਕ ਦਿ
ਅਸੀਂ ਤਾਂ ਬੜਾ ਬੰਕ ਮਾਰਦੇ ਸੀ। ਬਹੁਤ
ਅੱਛਾ-ਅੱਛਾ ਜੀ, ਕਿੱਥੇ ਜਾਂਦੇ ਸੀ ਬੰਗਾ ਮਾਰ ਕੇ।
ਵਧੀਆ ਗਾਰਡਨ ਸ਼ਾਰਡਨ ਪਾਰਕ ਚ ਕਦੀ ਮੋਲ ਵਿਚ ਜਾ ਕੇ। ਬੈਠ ਜਾਣਾ। ਪਹਿਲੇ ਕਾਲਜ ਆਣਾ, ਇੱਕ ਲੈਕਚਰ ਅਟੈਂਡ ਕਰਨਾ। ਉਸ ਤੋਂ ਬਾਅਦ ਗਾਇਬ ਹੋ ਜਾਣਾ।
ਅੱਛਾ, ਅਟੈਨ ਡੇਸ ਲਗਵਾ ਲੈਣੀ ਮਤਲਬ ਹੈਨਾ।
ਹਮ, ਉਸ ਤੋਂ ਬਾਅਦ ਗਾਇਕ ਹੋ ਜਾਣਾ ਲੱਭਦੇ ਰਹਿੰਦੇ। ਅਸੀਂ ਕੈਂਪਸ ਵਿੱਚ ਕਿੱਥੇ ਗਏ। ਗਰੁੱਪ, ਸਾਡਾ ਗਰੁਪ ਇੰਨਾ ਫੇਮਸ ਸੀ।
ਅੱਛਾ। ਹੂਂ ਅਸੀਂ ਵੀ ਕੰਟੀਨ ਚ ਬੈਹ ਜਾਣਾ ਇੱਕ ਇੱਕ ਦੂਜੇ ਨਾਲ ਮਜ਼ਾਕ ਚੀਜ਼ਾਂ ਕਰਵਾਈ ਜਾਣੀਆਂ, ਇੱਕ ਦੂਜੇ ਨਾਲ ਮਜ਼ਾਕ ਜਾਣ ਕੇ ਇੱਕ ਦੂਜੇ ਦੀ ਟੰਗ ਖਿੱਚਣੀ, ਫੇਰ ਜਿੰਨਾ ਸਾਰਾ ਦਾ ਬਿ ਸਾਰਾ ਬਿਲ ਆਨਾ ਫੇਰ ਓਹ ਕਰਨਾ। ਕ੍ਰੋਸਪੇਕ
ਹੈ ਭੋਜਨ ਗਰ
ਕਰੋ ਰੋ ਕਰੋਸ ਪੇਪਰਸ ਸੀਜਰ ਕਰਨਾ ਰੋਂਗ ਪੇਪਰ ਸੀਜ਼ਰ ਤੇ ਜਿਦੇ ਜਿਦਾ ਜੋ ਹਾਰ ਗੇਆ ਓ ਸਾਰਾ ਬਿੱਲ ਪੇ ਕਰਦਾ ਸੀ, ਇੰਨੀ ਮਸਤੀ ਕਰਦੇ ਐ ਯਾਰ
ਯ ਕੋਲਜ ਲਾਈਫ ਬੜੀ ਵਦੀਆ ਵੇ।
ਹਾਂਜੀ ਯਾਰ ਸੀਰੀਅਸਲੀ ਬਹੋਤ ਜ਼ਿਆਦਾ ਵਦੀਐ।
ਸਈ ਐ। ਹੋਰ ਕੋਈ ਸੇਲੀ ਬਣਾਈ ਕਿ ਨਈ ਬਣਾਈ ਕੋਲੇਜ ਇਚ।
ਹੂਂ। ਅਜੇ ਨਂਈ ਯਾਰ ਸਹੇਲੀ ਬਣਾ ਕੇ ਨਾ ਯਾਰ ਕੋਈ ਫਾਏਦਾ ਨੀ ਹੁੰਦਾ ਯਾਰ ਤੁਆਨੂੰ ਪਤਾ ਈ ਐ। ਫੇਰ ਬੰਦਾ ਉਹਦੇ ਮਗਰ-ਮਗਰ ਈ ਘੁੰਮੇਆ ਰੈਂਦੈ। ਆਪਣਾ ਫਰੈਂਡ ਨਾਲ ਫਰੈਂਡਸ ਬਣਾਓ ਹੋਰ ਕਿਆ ਸਾਰੇ ਦੇ ਸਾਰੇ ਕੱਠੇ ਘੁੰਮੋ। ਨਂਈ ਤਾਂ ਬੰਦਾ ਇੱਕ ਨਾ ਫਰੈਂਡਸ ਹੋਣਗੇ ਅਸੀਂ ਸਾਰੇਆਂ ਨਾਲ ਘੁੰਮ ਪਾਵਾਂਗੇ। ਸਾਰੇਆਂ ਨਾਲ ਹੀ ਇੱਕੋ ਗਾੱਲਬਾਤ ਓਹੀ ਸਾਫ ਦਿਲ ਨਾ ਕੋਈ ਮਤਲਬ ਅਪਨਾ ਹਾਸਾ ਖੇਡਾਂ ਮਜ਼ਾਕ
ਹੂੰ
ਹਾਂਜੀ।
ਸਈ ਗੱਲ ਐ।
ਹੋਰ, ਤੁਸੀਂ ਬਣਾਆ ਸੀ ਕੋਈ ਬੋਏਫਰੈਂਡ ਕੋਲਜ ਚ
ਨਾ-ਨਾ ਅਸੀਂ ਤੇ ਅਸੀਂ ਆਪਨੇ ਚ ਈ ਇੰਨੇ ਮਸਤ ਸੀ।
ਸਾਨੂੰ ਲੋੜ ਈ ਨੀ ਪੈਂਦੀ, ਹੋਰ ਕਿਵੇਂ ਅਸੀਂ ਆਪਸ ਅਦੀ ਇਂਦੈ ਈ ਖੁਸ਼ ਰੈ ਲਈ ਦੀਦੈ, ਕਿਸੀ ਤੀਜੇ ਬੰਦੇ ਨੂੰ ਦੂਜੇ ਬੰਦੇ ਨੂੰ ਕੈਹ, ਲੋੜ ਈ ਨੀ। ਏ ਕੈਣ ਦੀ ਲੋੜ ਪੈਂਦੀ ਬਈ ਤੂੰ ਸਾਨੂੰ ਖੁਸ਼ ਕਰ ਆ ਕੇ। ਸਾਨੂੰ ਰੱਬ ਨੇ ਬਣਾਆ ਈ ਐਂਦਾ ਦਾ ਵਾ।
ਤਾਂ ਸਕਨੇ ਆ।
ਸਾਨੂੰ ਵੀ ਲੋੜ ਨੀ, ਅਰੇ ਵਾਹ!
ਕੇਆ ਬਾਤ ਐ, ਕਰਨ ਔਜਲੇ ਦੇ ਗਾਣੇ-ਗੁਣੇ ਸੁਣਦੇ ਰੈਂਦੇ ਤੁਸੀਂ ਲੱਗਦੈ।
ਬਹੋਹ ਜਾਦਾ, ਯਾਰ ਜੋ ਲਾਈਫ ਅਸੀਂ ਦੇਖੋ, ਅ ਬੋਏਫ੍ਰੈਂਡ ਨਾਲ ਕੋਈ ਲਾਈਫ ਨੀ ਹੁੰਦੀ ਤੁਸੀਂ ਫਰੈਂਡਸ ਬਣਾਓ, ਦੋਸਤ ਬਣਾਓ। ਓ ਲਾਈਫ, ਬੜੀ ਵਦੀਆ ਫਰੈਂਡ ਸਰਕਲ ਏਦਾਂ ਦਾ ਰੱਖੋ, ਕਿ ਓਦੇ ਚ ਕੁੜੀਆਂ ਵੀ ਹੋਣ ਤੇ ਮੁੰ ਡੇ ਵੀ ਹੋਨ ਕਿ ਪਰਸਨਲੀ ਨਾ ਕੁਛ ਹੋਏ।
ਹਾਂਜੀ, ਹੁਨ ਯਾਰ ਜਿਵੇਂ ਅਸੀਂ ਮੈਂ ਤੁਆਨੂੰ ਇਗਜਾਮਪਲ ਦਵਾਂ ਅਸੀਂ ਰਿਲੇਸ਼ਨ ਚ ਆ ਜਾਂਨੇ ਆਂ ਤਾਂ, ਤੇ ਓਦੇ ਵੇੱਚ ਸਾਨੂੰ ਇੱਕ-ਦੂਜੇ ਦੀ ਇੱਜ਼ਤ-ਇੱਜ਼ਤ ਰੱਖਣੀ ਪੈਂਦੀ ਐ, ਨਈਂ। ਧੋਖਾ ਨੂੰ ਧੋਖੇ ਨੂੰ ਵੀ ਛੱਡੋ, ਅੱਜ ਇੱਕ ਦੂਜੇ ਆਪਾਂ-ਆਪਾਂ ਨਾ ਇੱਕ-ਦੂਜੇ ਨਾਲ ਮਤਲਬ ਕਿ ਅਪਨੇ ਅਸਲੀ-ਅਸਲੀ ਫੇਸ ਨਾਲ ਗੱਲ ਨੀ ਕਰ ਸਕਦੇ। ਮਤਲਬ ਸਾਨੂੰ ਨਾ ਹਮੇਸ਼ ਸ਼ਾ ਡਰਾਮੇ ਬਾਜੀ ਆਪਾਂ ਇੱਕ ਦੂਜੇ ਨੂੰ ਰਿਸਪੈਕਟ ਦੇਨੀ ਪਏਗੀ, ਮਜ਼ਾਕ ਨੀ ਕਰ ਸਕਦੇ। ਅਸੀਂ ਫਰੈਂਡ ਆਂ, ਅਸੀਂ ਇੱਕ ਦੂਜੇ ਨੂੰ ਕੁਛ ਵੀ ਕਹਿ ਸਕਨੇ ਆ, ਅਸੀਂ ਸਾਨੂੰ ਕੁਛ
ਔਰ ਉੱਦਾਂ ਸੀ ਫੋਰਮੈਲਟੀਜ਼ ਚੱਲਦੀਆਂ ਨੇ।
ਹਾਂ, ਰਿਲੇਸ਼ਨ ਵਿੱਚ ਬੋਹਤ ਜਿਆਦਾ ਫੋਰਮੈਲਿਟੀਆਜ਼ ਚੱਲਦੀਆਂ ਨੇ। ਅਗਰ ਆਪਾਂ ਫਰੈਂਡ ਆ। ਸਾਡਾ ਸਾਡੇ -ਸਾਡੇ ਮੂੰਹ ਚ ਕੁਛ ਵੀ ਆਊਗਾ ਨਾ, ਚਾਹੇ ਗਾਲ੍ਹ ਆਜੇ ਚਾਹੇ ਕੁਛ ਅਸੀਂ ਬੋਲ ਦਾਂਗੇ ਓ ਵੀ ਨੀ ਗੁੱਸਾ ਕਰਦਾ।
ਸਈ ਗੱਲ ਓ ਰਿਲੇਸ਼ਨਸ਼ਿਪ ਵਿੱਚ ਇੱਕ ਗੱਲ ਤੇ ਮੈਂ ਦੇਖਿਆ ਅਗਰ ਤੁਸੀਂ ਇੱਕ ਪਰਸਨ ਨਾਲ ਅਗਰ ਜੇ ਤੁਸੀਂ ਤਿੰਨ-ਚਾਰ ਵਾਰ ਵੀ ਮਿਲ ਲੋਗੇ ਨਾ
ਹਾਂਜੀ।
ਤੋ ਓਸ ਤੋਂ ਬਾਅਦ ਏ ਨਾ ਤੁਸੀਂ ਸਮਝੋ ਕਿ, ਓ ਮਨ ਭਰ ਜਾਂਦਾ ਵੇ ਯਾਂ ਸਾਹਮਣੇ ਵਾਲੇ ਦਾ ਭਰੇਗਾ, ਯਾਂ ਤੇ ਪਰਸਨਲੀ ਓਦਾਂ ਈ ਭਰ ਜਾਏਗਾ ਬਸ ਓ ਫਿਰ ਓ ਧੀਰੇ-ਧੀਰੇ, ਸਬ ਅ ਕਦੇ ਵੀ ਤੁਸੀਂ ਦੇਖਣਾ। ਮੈਂ ਏਦਾਂ ਦੇ ਬੜੇ ਲੋਕ ਦੇਖੇ ਦੇ ਨੇ ਆਪਨੀ ਲਾਈਫ ਵਿੱਚ ਮੈਂ ਕਿਉਂਕ ਕਿ ਮੇਰੀ ਜੇੜੀ ਫਰੈਂਡਸ ਨੇ ਨਾ ਓਨਾਂ ਨੂੰ ਅਸੀਂ ਸਮਝਾ-ਸਮਝਾ ਕੇ ਮਰ ਗਏ ਸੀ ਕਿ ਤੁਸੀਂ ਏਹ ਕੰਮ ਨਾ ਕਰਨਾ। ਓਨਾਂ ਨੇ ਸਾਡੀ ਗੱਲ ਨਈਂ ਸੁਨਨੀ, ਆਖਿਰ ਰੇ ਚ ਕੀ ਹੋਇਆ, ਧੋਖਾ ਈ ਮਿਲਿਆ। ਕਿਉਂਕਿ ਸਟਾਰਟਿੰਗ ਚ ਦੇਖੋ ਮੁੰਡੇ ਦੀ ਲਾਈਫ ਮੈਂ ਮੁੰਡਿਆਂ ਨੂੰ ਬੋਹਤ ਚੰਗੀ ਤਰਾਂ ਜਾਣਦੀ ਆਂ, ਓ ਕਿ ਬੋੜਾ ਵਦੀਆ ਟਰੀਟ ਕਰਦੇ ਨੇ। ਓ ਫਿਰ ਬਾਅਦ ਵਿਚ ਇਕ-ਦੋ ਵਾਰ ਮੀਟਿੰਗਸ ਹੁੰਦੀਆਂ ਨੇ ਮਿਲਦੇ ਨੇ ਡੇਟ ਵਗੈਰਾ ਤੇ ਜਾਂਦੇ ਨੇ।
ਹਾਂਜੀ।
ਠੀਕ ਐ, ਓ ਹੋਲੀ-ਹੋਲੀ ਸਬ ਪਿਆਰ ਘਟ ਜਾਂਦਾ ਵੈ ਓ ਪਿਆਰ ਤੇ ਤਾਂ ਹੀ ਘਟ ਗਾ ਨਾ ਓਦੇ ਕੋਲ ਕੋਈ ਹੋਰ ਓਪਸ਼ਨਸ ਨੇ, ਅਗਰ ਦੇਖੋ ਅਗਰ ਕੋਈ ਸਾਡੇ ਕੋਲ ਕੋਈ ਓਪਸ਼ਨ ਏ। ਹੁਣ ਜਿੱਦਾਂ ਕਿ ਮੈਂ ਵਾਂ, ਹੁਣ ਮੇਨ ਮੈਂ ਘਰ ਦੋ ਸਬਜ਼ੀ ਨਾਲ ਮੈਂ ਰੋਟੀ ਖਾ ਰਈ ਆਂ ਠੀਕ ਏ ਤੇ ਤੁਸੀਂ ਖੁਦ ਈ ਸਮਝੋਗੇ ਕਿ ਥੋੜ੍ਹੀ-ਥੋੜ੍ਹੀ ਕੁਆਂਟਿਟੀ ਮੈਂ ਦੋਨੋਂ ਹੀ ਲਵਾਂਗੀ ਨਾ, ਅਗਰ ਮੈਂ ਇੱਕ ਨਾਲ ਖਾਵਾਂਗੀ
ਜਾਂ ਜਿਹੜੀ ਜ਼ਿਆਦਾ ਹਾਂ ਜਾਂ ਜਿਹੜੀ ਜ਼ਿਆਦਾ ਸਵਾਦ ਲਗੂਗੀ, ਤੁਸੀਂ ਇੱਕ ਨੂੰ ਸਾਈਡ ਹੀ ਕਰ ਦੋਗੇ, ਪਰ ਅਗਰ ਦੋਨੋਂ ਹੀ ਖਾ ਦੋਨੋਂ ਹੀ ਸਵਾਦ ਨਈ ਫਿਰ ਤੁਸੀਂ ਕਨਫਿਊਜ ਹੋੋਜੋਗੇ, ਫਿਰ ਤੁਸੀਂ ਥੋੜ੍ਹੀ-ਥੋੜ੍ਹੀ ਖਾਓਗੇ। ਬਿਲਕੁਲ-ਬਿਲਕੁਲ ਯਾਰ ਤੁਸੀਂ ਕਿਆ ਲਿੱਤਾ ਯਾਰ ਵਾਹੋ।
ਵਧੀਆ ਇਗਜ਼ਾਮਪਲ
ਇਗਜਾਮਪਲ ਤਾਂ ਬੜਾ ਵਧੀਆ ਦਿਤਾਂ ਯਾਰ, ਏਦਾਂ ਦਾ ਕਦੀ ਇੰਸਟਾਗ੍ਰਾਮ ਤੇ ਵੀ ਨੀ ਸੁਣਿਆ ਇਗਜਾਮ੍ਹਪਲ।
ਯਾਰ ਇਹੋ ਜਿਹੇ ਐਗਜਾਮਪਲ ਮੇਰੇ ਕੋਲ ਤੁਸੀ
ਅਰੇ ਤੁਸੀਂ ਤਾਂ, ਅਰੇ ਮੈਂ ਕਹਣਾ ਤੁਸੀਂ ਏਦਾਂ ਦੇ ਇਗਜ਼ਾਮਪਲਾਂ ਦੀ ਰੀਲਾ -ਰੂਲਾ ਪਾਣੀਆ ਚਾਲੂ ਕਰਦੋ ਤੁਸੀਂ ਤਾਂ, ਇਨਫਲੂਐਂਸਰ ਬਣ ਜਾਓਗੇ ਨਾਲ-ਨਾਲ।
ਮੈਂ ਤੇ ਸੋਚਦੀ ਹਾਂ ਪਾ ਹੀ ਦੇਵਾਂ ਇਕ।
ਹੋਰ ਜਿਹੜੀ ਆ ਤੁਸੀਂ ਗੱਲ ਕਹੀ ਹੈ, ਮੇਰੇ ਕੋਲ ਅਗਰ ਦੋ ਸਬਜ਼ੀਆਂ ਹੋਣਗੇ ਮੈਂ ਦੋਨੂੰ ਥੋੜ੍ਹੀ-ਥੋੜ੍ਹੀ ਖਾਵਾਂ ਗੇ, ਉਹ ਵਾਹ ਯਾਰ ਸਿਰਾ ਲਾ ਦਿਓ ਸਿਰਾ। ਹਾਂਜੀ ਜੀ ਬਿਲਕੁਲ ਟੋਪ ਦੀ ਗੱਲ ਕਹੀ ਹੈ ਤੁਸੀਂ।
ਹਾਂਜੀ, ਯਾਰ ਹੁੰਦਾ ਹੀ ਏਦਾਂ ਦਾ ਵੇ ਯਾਰ ਸਹੀ ਗੱਲ ਏ।
ਜੀ ਬਿਲਕੁਲ-ਬਿਲਕੁਲ। ਹਮ।
ਜੋ ਲਾਈਫ ਹੈ ਨਾ ਦੇਖੋ, ਅ ਲੋਕਾਂ ਨੂੰ ਸਮਝ ਨੀ ਆਉਂਦੀ ਨਾ। ਔਰ ਅਸੀਂ ਏਦਾਂ ਕਰਕੇ ਸਮਝਾਵਾਂਗੇ ਨਾ ਤੇ ਬੜੀ ਛੇਤੀ ਸਮਝ ਆਊਗੀ।
ਹਾਂਜੀ, ਲੋਕ ਸਮਝਦੇ ਐਗਜ਼ਾਮਪਲਾਂ ਨਾਲ ਨੇ।
ਹਾਂ ਐਕਜ਼ਾਮਪਲ ਨਾਲ ਛੇਤੀ ਸਮਝਦੇ ਨੇ। ਫੋਰ ਇਗਜਾਪਲ ਤੇ ਦੇਖੋ, ਅਗਰ ਅਪ ਅਸੀਂ ਦੇਖੋ ਕਿਥੇ ਜਾਂਨੇ ਹਾਂ ਅਗਰ ਸਾਨੂੰ ਜਿਹੜੀ ਚੀਜ਼ ਜ਼ਿਆਦਾ ਵਧੀਆ ਲੱਗੇਗੀ ਅਸੀਂ ਉਹੀ ਕਰਾਂਗੇ ਨਾ, ਓਪਸ਼ਨ ਹੁੰਦੇ ਨੇ ਮੇਨ ਗੱਲ ਤੇ ਇਹ ਕਿ ਜਦੋਂ ਸਾਹਮਣੇ ਵਾਲੇ ਕੋ ਕੋਈ ਓਪਸ਼ਨ ਨਹੀਂ ਰਹੇਗਾ, ਤੇ ਉਹ ਤੇ ਫੇਰ ਇੱਕ ਹੀ ਬੰਦੇ ਨਾਲ ਅਟੇਚ ਰਹੇਗਾ ਨਾ। ਜਦੋਂ ਤੁਹਾਡੇ ਕੋਲ ਓਪਸ਼ਨ ਨੇ, ਉਹ ਤੇ ਫੇਰ ਇਹੀ ਐ।
ਹੂ- ਹੂ, ਬਿਲਕੁਲ।
ਹਾਂਜੀ, ਹੋਰ।
ਹੋਰ ਬਸ ਠੀਕ, ਤੁਸੀਂ ਸੋਨੇ ਕਿੰਤਨੇ ਵਜੇ ਹੋ ਰਾਤ ਨੂੰ ਅੱਜ -ਕੱਲ੍ਹ?
ਮ ਰਾਤੀ ਮੈਨੂੰ ਬਾਰਾਂ ਵੱਜ ਜਾਂਦੇ ਨੇ, ਦੋ ਵੱਜ ਜਾਂਦੇ ਨੇ।
ਅੱਛਾ! ਇਨੀ ਲੇਟ ਤੋਂ ਕੀ ਕਰਦੇ ਰਹਿੰਦੇ ਹੋ, ਓਹੀ ਇੰਸਟਾਗ੍ਰਾਮ।
ਬਸ ਮੈਂ ਬਸ ਇੰਸਟਾਗ੍ਰਾਮ ਦਾ ਜੋ ਚਲਿਆ ਦਾ ਵੇ ਨਾ ਕਰੇਜ ਮੈਂ ਕਹਿ ਰ ਬਸ ਉਹੀ ਸਾਰਾ ਦਿਨ ਚੱਲਦਾ ਰਹਿੰਦਾ।
ਅੱਛਾ। ਕਿਆ ਬਾਤ ਐ, ਠੀਕ ਐ।
ਲੋਕਾਂ ਨੂੰ ਦੇਖ-ਦੇਖ ਕੇ ਖੁਸ਼ ਹੋਈ ਜਾਂਨੇ ਆ।
ਹੂ।
ਫੋਨ ਵੀ ਏਦਾਂ ਦਾ ਚੀਜ਼ ਬਣ ਗਈ, ਕਿ ਫੋਨ ਬਿਨਾਂ ਦਿਲ ਨੀ ਲੱਗਦਾ।
ਫੋਨ ਬਿਨਾਂ ਤਾਂ ਬਿਲਕੁਲ ਨੀ ਦਿਲ ਲੱਗਦਾ, ਅਗਰ ਇੱਕ ਦਿਨ ਜਰਾ ਫੋਨ ਦੀ ਬੈਟਰੀ ਘੱਟ ਹੋ ਜੇ ਨਾ, ਫੋਨ ਚਾਰਜਿੰਗ ਤੇ ਲਾਇਆ ਹੋਵੇ, ਉਦੋਂ ਨੀ ਟਾਈਮ ਪਾਸ ਹੁੰਦਾ।
ਸਹੀ ਗੱਲ ਐ।
ਹੁਣ ਫੋਨ ਚਾਰਜ ਕਰਨਾ ਵੀ ਤਾਂ ਜ਼ਰੂਰੀ ਹੈ, ਬਿਨਾਂ ਫੋਨ ਚਾਰਜ ਕਰੇ ਫੋਨ ਚੱਲੂਗਾ ਥੋੜ੍ਹੀ ਨਾ।
ਨਾ -ਨਾ ਕਿੱਥੇ। ਫੋਨ ਤੇ ਬੜਾ ਉਹ ਹੋ ਗਿਆ, ਫੋਨ ਤੇ ਜ਼ਰੂਰੀ ਹੈ।
ਹਾਂਜੀ, ਬਿਲਕੁਲ।
ਓ ਤੇ ਅਸੀਂ ਲੋਕਾਂ ਨੇ ਫੋਨ ਜ਼ਰੂਰੀ ਕਰ ਲਿਆ ਏ।
ਹੂ, ਹੂ, ਹੂ ਕੁਛ ਟੈਮ ਹੀ ਏਦਾਂ ਦਾ ਬਣ ਗਿਆ, ਕੀ ਕਰੀਏ?
ਹੂ, ਚਲੋ ਫਿਰ ਠੀਕ ਐ, ਮਿਲਣੇ ਆ। ਜਦੋਂ ਵੀ ਆਓਗੇ, ਮੈਨੂੰ ਦੱਸਣਾ ਮੈਂ ਆਵਾਂਗੀ।
ਹਾਂਜੀ, ਹਾਂਜੀ ਮੈਂ ਤੁਹਾਨੂੰ ਪਰਸਨਲੀ ਮੈਸੇਜ ਕਰ ਕੇ ਦੱਸ ਦੂੰਗਾ।
ਹਾਂਜੀ-ਹਾਂਜੀ ਠੀਕ ਐ ਜੀ।
ਠੀਕ ਐ ਜੀ, ਹਾਂਜੀ। ਧਿਆਨ ਰੱਖਨਾ ਆਪਨਾ ਬਾਏ।
ਬਾਏ-ਬਾਏ।